ਹੈਲੋ।
ਹਾਂਜੀ ਬੇਟਾ, ਹੋਰ ਠੀਕ ਹੋ?
ਤੇਆਰੀ ਏ?
ਹਾਂਜੀ ਆ ਰਈ ਏ।
ਹੈਲੋ, ਹਾਂਜੀ ਆ ਰਈ ਏ, ਮਾਮੀ ਸਤਿ ਸ੍ਰੀ ਅਕਾਲ।
ਹਾਂ ਆ ਹਾਂ, ਸਤਿ ਸ਼੍ਰੀ ਅਕਾਲ, ਠੀਕ ਹੋ?
ਹਾਂਜੀ-ਹਾਂਜੀ, ਹੋਰ ਕੀ ਕਰ ਰਏ ਸੀ ਤੁਸੀਂ?
ਮੈਂ ਬਸ, ਹੁਣ ਬਜ ਕਿਚਨ ਚ ਜਾਣ ਲੱਗੀ ਸੀ, ਬਸ। ਰੋਟੀ ਪਾਣੀ ਰਾਤ ਦੀ, ਹੂੰ।
ਨੇ ਏ।
ਅੱਛਾ ਤੁਸੀਂ ਖਾ ਵੀ ਲਿੱਤੀ, ਅੱਜ ਅ ਆਵਾਜ਼ ਹੁਣ ਕਟ ਰਹੀ ਹੈ ਨਾ? ਆਵਾਜ਼ ਕੱਟ ਰਈ ਏ ਵਿੱਚੋਂ। ਹੈਲੋ, ਹਾਂ ਆਵਾਜ਼ ਕਟ ਰਈ ਏ, ਮੈਂ ਕਿਹਾ। ਹਾਂ ਨੈਟਵਰਕ, ਨੈਟ ਨੈਟਵਰਕ ਸਵਿਚ ਹੋ ਜਾਂਦਾ, ਹਾਂ-ਹਾਂ।
ਹਾਂਜੀ-ਹਾਂਜੀ ਕੇ ਹੱਟੇ ਆ, ਮੈਂ ਭਾਂਡੇ ਰੱਖਣ ਗਈ ਸੀ ਰਸੋਈਏ।
ਅੱਛਾ, ਮੈਂ ਦੁਪਹਿਰ ਦੀ ਰੋਟੀ ਪੰਜ ਵਜੇ
ਅੱਛਾ-ਅੱਛਾ। ਅਸੀਂ, ਇਹ ਸਾਡੀ ਇੱਕ ਵਜੇ ਹੋ ਜਾਂਦੀ ਏ, ਅੱਛਾ-ਅੱਛਾ। ਸਾਡੇ ਇੱਕ ਵਜੇ ਛੁੱਟੀ ਹੁੰਦੀ ਹੈ ਨਾ ਹਾਂਜੀ, ਫਿਰ ਆ ਜਾਂਦੇ ਨੇ। ਫਰ ਉਹ ਜਸੁ ਅ ਕਾਕਾ ਵੀ ਆ ਜਾਂਦਾ ਏ, ਫੇਰ ਅਸੀਂ ਉਦੋਂ ਹੀ
ਹਾਂ-ਹਾਂ, ਮੇਰੇ ਪੇਕੇੇ ਵੀ ਏਹ ਹਿਸਾਬ ਐ। ਟਾਈਮ ਨਾਲ ਖਾ ਲੈਂਦੇ ਨੇ ਹਾਂ ਮੇਰੇ ਪੇਕੇ ਵੀ ਟਾਈਮ ਨਾਲ ਖਾ ਲੈਂਦੇ ਨੇ, ਹੂੰ। ਹਾਂ, ਬਸ ਏਧਰ ਅ ਸੀ ਡਿਊਟੀ ਕਰਕੇ ਹਾਂ
ਹਾਂਜੀ-ਹਾਂਜੀ, ਡਿਊਟੀ ਕਰਕੇ ਹੋ ਜਾਂਦੀ ਹੋਣੀ ਏ।
ਨਾਲੇ ਹਜ਼ਮ ਹੋ ਜਾਂਦੀ, ਹਜ਼ਮ ਵੀ ਹੋ ਜਾਂਦੀ ਨਾਲੇ। ਹਾਂ, ਹਾਂ ਅਰੇ ਰੋਟੀ ਤੇ ਸਵੇਰੇ ਬਣਾਈ ਸੀ, ਨਾ ਕਿੱਥੇ ਉਹ ਆਏ ਜਵਾਈ ਨੂੰ ਉਹਨਾਂ ਨੇ ਜਾਣ ਨੀ ਦਿਤਾ, ਉਹਨਾਂ ਦੀ ਕੀ, ਕਾਰ ਦੀ ਕੀ ਲੁਕੋ ਤੀ। ਉਹ ਮੁਦੇ ਰਹਿ ਗਏ, ਦਿੱਤੀ ਨੀ ਉਹਨਾਂ ਨੇ, ਹਾਂ ਫਿਰ ਇਹਨਾਂ ਨੇ ਫ਼ੋਨ ਵੀ ਕੀਤਾ, ਸਗੋਂ ਮੈਂ ਮਿਠਾਈ ਦਾ ਡੱਬਾ ਵੀ ਮੰਗਵਾ ਲਿੱਤ ਤਾ, ਰੋਟੀ ਬਣਾ ਤੀ, ਪਨੀਰ ਦੀ ਸਬਜ਼ੀ ਬਣਾਈ, ਸਾਰਾ ਕੁਛ ਅਰੇਂਜਮੈਂਟ ਕੀਤਾ ਤੇ ਕਹਿੰਦੇ ਨਾਸ਼ਤਾ ਇਧਰ ਕਰਾਂਗੇ ਆ ਕੇ, ਮੈਂ ਸਬਜ਼ੀ ਸੁਬਜ਼ੀ ਸਾਰੇ ਨਾਸ ਪੰਜ ਵਜੇ ਤਿਆਰੀ ਕਰ ਲਿੱਤੀ, ਤੇ ਫਿਰ, ਹਾਂ ਉਹਨੇ ਜਾਣੇ ਆਇਆ ਈ ਨੀ ਉਹ, ਉਹਨੂੰ ਆਉਣ ਈ ਨੀ ਦਿੱਤਾ।
ਹਲੇ ਕੱਲ੍ਹ ਜਾ
ਫਿਰ ਮੈਂ ਕਿਆ ਚੱਲ ਛੱਡ ਪਰੇ, ਦੇਖੋ ਹੁਣ ਕੱਲ ਆਏਗਾ ਤੇ ਚਲਾ ਜਾਏਗਾ, ਨੀ ਤੇ ਫਿਰ ਪਰਸੋਂ।
ਅੱਛਾ-ਅੱਛਾ।
ਕੇ ਜਾਣ ਨੀ ਦਿੰਦੇ ਨਾ ਮੁੰਡੇ, ਇੱਕੋ ਜਿ ਨਾ, ਸਾਥ ਹੈਗਾ ਏ ਸਭ ਦਾ। ਹੂੰ ਤੇ ਫ਼ਿਰ ਉਹ ਥੋੜੇ ਨਾ ਫਿਰਕੂ ਟਾਈਪ ਦੇ ਹੈਗੇ ਨੇ ਸਾਰੇ, ਲੋਫੜ ਜੇਏ। ਸਾਰੇ ਇਕੱਠੇ ਵਿੱਚੋਂ ਸਾਡੇ, ਹਾਂ, ਵਿੱਚੋਂ ਹਾਂ, ਹਾਂ ਵਿੱਚੋਂ ਮੇਰੀ ਨਨਾਣ ਦੇ ਮੁੰਡੇ ਸਾਰੇ ਬਸ ਹਾਂ, ਬਸ ਸਾਰੇ ਲੋਫਰ ਜੇ ਹੈਗੇ ਨੇ ਸਾਰੇ, ਫੇਰ ਇਹ ਵੀ ਨਾਨ ਨਾਨਕੇ ਆਂਦਾ, ਫਿਰ ਉਅਦੇ ਚ, ਉਹਨਾਂ ਵਰਗਾ ਹੋ ਜਾਂਦਾ ਨਾਲ ਈ ਫੇਰ। ਸ਼ੁਕਰ ਕਰਦਾ ਆਇਆ ਵਾਂ, ਸ਼ੁਕਰ ਕਰਦਾ ਨਾਨ ਕੇ ਆਹਾ, ਹਾਂ ਹਾਂ ਬਸ ਸ਼ੁਕਰ ਕਰਦਾ ਨਾਨਕੇ ਆਇਆ ਵਾ।
ਤੁਸੀਂ ਬਣਾ ਲਈ ਰੋਟੀ?
ਨਾ, ਹਜੇ ਕਿੱਥੇ? ਹੁਣ ਵੇਖਣੀ ਆ। ਐਗੇ ਆ ਕੇ ਮਿਲ ਲੇ ਮਨੂੰ, ਅੱਛਾ-ਅੱਛਾ ਬ, ਦੁਬਾਰੇ ਕਦੋਂ ਮਿਲੇ ਅੱਛਾ-ਅੱਛਾ ਹੂੰ, ਕੋਈ ਆਇਆ ਹੈ, ਹਾਂ ਔਰ ਸੁਣਾਓ? ਅੱਛਾ ਕੀ, ਅੱਛਾ ਕੀ ਹ ਮੈਂ ਕਿਹਾ ਬੈ ਹੋਰ ਸੁਣਾ ਠੀਕ ਓ। ਨਹੀਂ-ਨਹੀਂ ਘਰ ਕੋਈ ਹੈ। ਉਹ ਨਾਲ ਵਾਲੇ ਗੁਆਂਡੀ ਸੀ ਨਾ ਪਹਿਲਾਂ ਕਾਫ਼ੀ ਦੂਰ ਚਲੇ ਗਏ ਸੀ ਨਾ। ਤੇ ਹੁਣ ਲੰਘਦੇ ਬਣੇ ਤੇ ਬੁਲਾ ਲਿਆ।
ਅੱਛਾ-ਅੱਛਾ
ਬੈਠੋ ਭਾਬੀ ਬੈਠੋ ਪਾਣੀ ਪੂਣੀ ਦੀ ਬੈਠੋ ਨਾ ਪਾਣੀ ਪੂਣੀ ਪੀਓ ਬੈਠੋ। ਠੰਡਾ ਪਾਣੀ
ਹਾਂ ਪਹਿਲੇ ਪਾਣੀ ਤੇ ਪਿਆਣ ਦਿਉ। ਹੋਰ ਨਾਨੀ ਕਾ ਘਰ ਐ ਜੀ ਆ ਯ ਵੀ ਨਾਨੀ ਕਾ ਘਰ ਐ। ਕੋ ਦਸੀ ਚਕਰ ਲੱਗਦੇ ਸੀਗੇ ਨਾ ਹਾਂ ਹੋਰ ਸੁਣਾਓ।
ਚਾ ਲੈ ਕੇ ਆਏ ਨੇ ਉਹ ਵੀ।
ਹਾਂ ਉਹਦੀ ਗੁੜੀ ਹੈਗੀ ਆ ਤਿੰਨ ਸਾਲ ਦੀ ਹੋ ਗਈ ਹੈ ਬ ਹਨਾ ਢਾਈ ਦੀ ਹੈ। ਅੱਛਾ ਲੰਬੀ ਏ ਨਾ ਤੇੇਰੀ ਤਰਾ। ਹਨਾ ਹਾਂ ਲੰਬੀ ਹੈ ਕਈਆਂ ਬੱਚਿਆ ਦੀ ਹਾਏ ਹਾਂ-ਹਾਂ ਪੇਰੈਂਟਸ ਹਾਂ ਪੇਰੈਂਸ ਨਾ ਡਪੈਂਡ ਹੁੰਦੀ ਵੈੇ ਲੰਬੀ ਹਾਈਟ ਸਹੀ ਰਹਿੰਦੀ ਹਾਂ ਲੰਬੀ ਹਾਈਟ ਇੰਨੀ ਸੋਹਣੀ ਲੱਗਦੀ ਹੈ ਹਾਂ ਨਹੀਂ ਲੰਬਾ ਉੱਚਾ ਸੋਹਣਾ ਲੱਗਦਾ ਬੰਦਾ ਹਾਂ ਲੰਬਾ ਉਚਾ ਸੋਹਣਾ ਲੱਗਦਾ ਬੰਦਾ ਹਨਾ। ਗਿੱਠਾ ਨੀ ਸੋਹਣਾ ਲੱਗਦਾ। ਲੰਬਾ ਉਚਾ ਸੋਹਣਾ ਲੱਗਦਾ ਬੰਦਾ, ਗਰਮੀ ਕਿੰਨੀ ਹੋਈ ਪਈ ਏ। ਪਸੀਨੇ-ਪਸੀਨੇ ਹੋਏ ਪਏ ਆ। ਨਾ ਹਵਾ ਨਾ ਕੁਛ, ਹ ਬਾਹਰ ਤੇ ਹੁ-ਹੁ ਅਸੀਂ ਵੀ ਹੁਣੇ ਈ ਏਸੀ ਬੰਦ ਕੀਤਾ ਏ ਹਾਂ। ਅੱਛਾ ਹੋ।
ਪੂਰਾ ਦਿਨ ਚੱਲਦਾ ਸਾਡਾ ਬੰਦ ਈ ਨੀ ਗਰਮੀ ਹੋਣ ਲੱਗ ਜਾਂਦੀ ਨੇ ਕਮਰੇ ਚ।
ਬੇਟੇ ਪਾਣੀ ਦੇਖ ਰੁੜ ਨਾ ਜਾਏ ਹਾਂ ਸਾਡਾ ਵੀ ਹੁਣੇ ਬੰਦ ਕਰਕੇ ਅਸੀਂ ਆਏ ਹਾਂ ਮੈਂ ਕਿਹਾ ਨਾ ਇੱਕ ਘੰਟਾ ਮੈਂ ਕਿਹਾ ਉਹ ਨੀ ਚੱਲ ਰਿਹਾ ਸੜ ਗਿਆ ਬੰਦ ਕਰ ਬੰਦ ਸੜ ਗਿਆ ਗਰਮੀ ਪੱਖੇ ਵੀ ਸੜ ਜਾਂਦੇ ਨੇ ਹਮ। ਇਦੇ ਤੇ ਹੀ ਬਹਿ ਗਿਆ ਹੁਣ। ਪੱਖਾ ਸੜ ਗਿਆ ਹਾਂ ਛੱਤ ਦਾ ਪੱਖਾ ਸੜ ਗਿਆ ਬਰਾਂਡੇ ਵਾਲਾ ਮਤਲਬ ਬਰਾਂਡੇ ਵਾਲਾ। ਬਰਾਂਡੇ ਅਸੀਂ ਘੱਟ ਹੀ ਬੈਨੇਆ ਸੀ ਅੰਦਰ ਹੀ ਏਸੀ ਚਲਾ ਕੇ ਬੈਨੇਆ ਅੰਦਰ ਈ, ਥੋੜੀ ਦੇਰ ਬੰਦ ਕਰਕੇ ਏ ਨਾ ਥੋੜੀ ਦੇਰ ਸਾਂਸੀ ਮਤਲਬ ਥੋੜੇ ਬੋਹਤ-ਬੋਹਤ ਬਸ ਇਹ ਕਿ ਹਾਂ ਬ ਏਸੀ ਬੰਦ ਹੋ ਛਤ ਪ ਪੱਖਾ ਹੀ ਬੰਦ ਹਾਂ ਤਾਂ ਕਿ ਥੋੜਾ ਉਹਨਾਂ ਨੂੰ ਸ਼ਾਂਤੀ ਮਿਲੇ।
ਹਾਂਜੀ-ਹਾਂਜੀ
ਫ਼ੇਰ ਨਾ ਉਹ ਗਰਮ ਚੱਲ-ਚੱਲ ਫੇ ਆ ਫੇਰ ਉਹ ਜਿਹੜ ਹੁੰਦਾ ਉੱਪਰ ਪੰਖਾ ਉਹਦੇ ਲੱਗਦਾ ਸੜ ਨਾ ਜਾਏ ਹਾਂ ਡਰ ਲੱਗਦਾ ਨਾ ਚੌਵੀ ਘੰਟੇ ਕੰਟੀਨਿਊ ਚੱਲਦਾ ਰਿਹਾ ਤੇ ਫਿਰ
ਹਾਂ ਹੂੰ-ਹੂੰ ਹਾਂ ਕੰਟੀਨਿਊ ਫਿਰ ਹੋ ਹੁੰਦਾ ਡਰ ਲੱਗਦਾ ਹਾਂ ਕੰਪਰੈਸ਼ਰ ਹਾਂ ਕੰਪਰੈਸ਼ਰ ਦਾ ਡਰ ਲੱਗਦਾ। ਹਾਂ ਹੋਰ ਸੁ ਹਾਂ ਹੋਰ ਸੁਣਾਓ।
ਹੋਰ ਵਧੀਆ।
ਹਾਂ-ਹਾਂ ਇਹ ਕੱਢੀ ਬੇਟਾ ਬਸ ਅਸੀਂ ਰੋਟੀ ਪਾਣੀ ਬਣਾਵਾਂਗੇ। ਹਾਂ।
ਨਹੀਂ ਸਬਜੀ ਬਣਾ ਲਈ ਸਾਢੇ ਛੇ ਹੀ ਬਣਾ ਲਈ ਸੀ ਮੈਂ ਫ੍ਰਰੀ ਸੀਗੀ। ਫੇਰ ਸਗੋਂ ਮੈਂ ਤੁਹਾਨੂੰ ਮੈਸੇਜ ਕੀਤਾ।
ਅੱਛਾ, ਹਾਂ ਬਸ ਉੱਥੇ ਨਾ ਬਿਲਕੁਲ ਈ ਸਿਰ ਖ਼ੁਰਕਣ ਦਾ ਟਾਈਮ ਈ ਨੀ ਬਿਲਕੁਲ ਸਬ ਦੇ ਫੋਨ ਮੈਂ ਕੱਟ ਠੰਡਾ ਬਣਾਦਾ ਥੋੜਾ-ਥੋੜਾ। ਕਿਆ ਹੋ ਗਿਆ ਅਰੇ ਕੋਈ ਬਾਤ ਨੀ। ਰੋਟੀ ਖਾ ਕੇ ਚਲੇ ਜਾਣਾ ਫਿਰ। ਹਾਂ ਭੇਟ ਭੇਟ ਹਾਂ ਹੋਰ ਸੁਣਾਓ।
ਇਹ ਜਾ ਰਹੇ ਨੇ।
ਨਾ ਉਹ ਲਹੰਗਦੀ ਲਹੰਗਦੀ ਆ ਗਈ ਨਾ ਤੇ ਕਹਿੰਦੇ ਹੁਣੇ ਜੁਸੀ ਪੀ ਕੇ ਆਇਆ ਮੈਂ ਕਿਹਾ ਚਲ ਬਣਾ ਲੈਂਦੀ ਕੁਛ। ਹਾਂਜੀ, ਕੋਲੀ ਨੂੰ
ਬਸ ਥੋੜੀ ਜੀ ਹੋਵੇਗੀ।
ਰਹਿੰਦੇ ਹੋਏ ਕੋਈ ਵੈਸੇ ਹੋਵੇ ਤਾਂ ਨੋਨ ਬੰਦਾ ਕੁੱਟ ਵੀ ਲੈਂਦਾ ਐ ਨੀ
ਹਾਂ ਨੀ ਵੈਸੇ ਹੁੰਦਾ ਤੇ ਕੱਟ ਸਕਦੇ ਆ ਕਾਟਾ- ਮਿਟਾ ਵੀ ਥੋੜਾ ਉਹ ਹੁੰਦਾ ਨੇ ਨਾ ਕਟ
ਹਾਂ-ਹਾਂ ਬਈ ਹਾਂ-ਹਾਂ ਨਾ-ਨਾ ਫੇਰ ਕਿ ਫਾਇਦਾ ਕਿ ਫੈਦਾ ਫੇਰ ਹਨਾ। ਹਾਂ ਫਿਰ ਵੇਸਟ ਅਗੇ ਕੋਲ ਇੱਕ ਵੇਸਟ ਚਲੇਗੇ ਕੋਲ ਮੇਰੇ।
ਹਾਂ ਤੁਸੀਂ ਦੱਸਿਆ ਸੀਗਾ ਮੇਰੀ ਵੀ ਚਲੀ ਗਈ ਸੀ ਬਟ ਤੇ ਮੈਂ ਦੀਦੀ, ਫੇਰ ਮੈਂ ਦੁਬਾਰਾ ਨੀ ਕੀਤੀ ਮੈਂ ਉਹ ਵੇਸਟ ਹੀ ਓਕੇ ਕਰਤੀ।
ਅੱਛਾ-ਅੱਛਾ-ਅੱਛਾ। ਮੈਨੂੰ ਤੇ ਪਹਿਲੇ ਵੀ ਨੀ ਸੀ ਪਤਾ ਕਿ ਓਕੇ ਕਰਨੇ ਮੈ ਤੇ ਪਤਾ ਨੀ ਓਕੇ ਵੀ ਕੀਤੇ ਨੇ ਕੇ ਨਈ।
ਔਛਾ ਉੱਪਰ ਸਬਮਿਟ ਆਂਦਾ ਹ ਨਾ ਅੱਛਾ ਅੱਛਾ
ਹਾਂ ਪਤਾ ਨੀ।
ਬ
ਹਮ।
ਤੇ ਹੁਣ ਸਬਜ਼ੀ ਬਣਾਓਗੇ ਰਾਤੀ।
ਹਾਂਜੀ-ਹਾਂਜੀ ਹਾਂਜੀ। ਹਾਜੀ ਐਥੇ ਰਖਕੇ ਕੱਟ।
ਅਸੀਂ ਵੀ ਪਨੀਰ ਦੀ ਭੁਰਜੀ ਬਣਾਈ ਸੀਗੀ।
ਪਨੀਰ ਦੀ ਭੁਰਜੀ ਪਈ ਉਹ ਹੀ ਪਈ ਹੈ ਪਨੀਰ ਦੀ ਭੁਰਜੀ ਸਵੇਰੇ ਬਣਾਈ ਸੀ ਨਾਸਤੇ ਵਿਚ।
ਹਾਂਜੀ, ਤੁਸੀਂ ਦੱਸਿਆ। ਅਸੀਂ ਰਾਤੀ ਨਹੀਂ ਸੀ ਦੁਪਹਿਰੇ ਤੇ ਅਸੀਂ ਕਰੇਲੇ ਬਣਾਏ ਸੀਗੇ। ਤੇ ਅਸੀਂ ਹੁਣ ਪਨੀਰ ਦੀ ਭੁਜੀ ਉਹ ਵੀ ਸਗੋਂ ਮੰਮਾ ਨੇ ਬਣਾਈ। ਕਿਉਂਕਿ ਮੈਂ ਇਹਨੂੰ ਸਕੂਲ ਦਾ ਹੋਮਵਰਕ ਕਰਾ ਰਹੀ ਸੀਗੀ ਸਕੂਲ ਵਾਲੇ ਨੇੁ ਟੈਸਟ ਦੇ ਦਿੱਤਾ ਹੈ ਨਾ ਹੁਣ ਟੈਸਟ ਹੈਗੇ ਨੇ ਹਾਂਜੀ।
ਦੋ ਤਾਰੀਕ ਟਿਊਜ਼ਡੇ ਤੋਂ ਸਟਾਰਟ ਨੇ ਇਹਦੇ ਟੈਸਟ।
ਇਹਨਾਂ ਦੇ ਕੱਲ੍ਹ ਤੋਂ ਸਟਾਰਟ ਨੇ ਦਸ -ਦਸ ਨੰਬਰ ਦੇ ਹੈਗੇ। ਗਣੇ ਤੇ ਸਰੋ ਦਿ ਤਿਆਰੀ ਕਰ ਰਹੇ ਸੀਗੇ ਅਸੀਂ ਪਹਿਲੇ। ਤਾਂ ਸਗੋਂ ਰੋਟੀ ਨੂੰ ਲੇਟ ਹੋ ਗਿਆ ਨੀ ਤੇ ਸਾਡੀ ਰੋਟੀ ਤੇ ਅੱਠ ਵਜੇ ਹੀ ਹੋ ਜਾਂਦੀ ਆ ਅੱਠ ਥੋੜ੍ਹੀ ਲੇਟ ਹੋ ਗਈ ਦਸ ਪੰਦਰਾ ਮਿੰਟ ਸਾਡੀ ਰੋਟੀ।
ਅੱਛਾ-ਅੱਛਾ, ਠੀਕ ਹੈ ਠੀਕ ਹੈ। ਹੋਰ।
ਹੁਣ ਅਸੀਂ ਥੋੜਾ ਬਸ ਇਹਨੂੰ ਹੁਣ ਪੜ੍ਹਾਵਾਂਗੀ ਥੋੜਾ ਹੋਰ। ਫੇਰ ਐ ਸੋ ਜਾਏਗਾ ਕਿਉਂਕਿ ਇਹਨੇ ਸਵੇਰੇ ਛੇ ਵਜੇ ਉੱਠਣਾ ਹੁੰਦਾ ਨਾ ਸਕੂਲ ਜਾਂਦਾ ਤਾਂ ਕਰਕੇ।
ਤੀ ਜੇ ਹਾਂ। ਇਹਦੇ ਬਚਿਆ ਦੇ ਸਕੂਲ ਲਗ ਜਾਂਦੇ ਨੇ ਮੌਸਮ ਗਰਮੀ ਏ ਨਾ ਗਰਮੀ ਕਰਕੇ।
ਸਰਦੀਆਂ ਚ ਸਗੋ ਨੌ ਵਜੇ ਲੱਗਦਾ ਹੈ।
ਦਿੱਲੀ, ਤੇ ਗਰਮੀ ਸਰਦੀ ਛੇ ਵਜੇ।
ਅੱਛਾ, ਨਈ ਇਹਨਾਂ ਦਾ ਸਰਦੀਆਂ ਚ ਤੇ ਲੇਟ। ਲੱਗਦਾ ਸ਼ੈਕੇ ਗਰਮੀਆਂ ਸਗੋ ਘੱਟ ਲੱਗਦਾ।
ਹੁਣ, ਚਲ। ਹੋਰ ਸੁਣਾਓ?
ਆਵਾਜ਼ ਰੁਕ ਜਾਂਦੀ ਹੈ ਵਿੱਚ- ਵਿਚ ਹਨਾ। ਹਾਂਜੀ- ਹਾਂਜੀ ਕੱਟਦੀ ਹੈ। ਕਲੀਅਰ ਵੀ ਨੀ ਆਂਉਦੀ। ਥੋੜਾ ਨੈਵਰਕ ਦਾ ਵੀ ਇਸ਼ੂ।
ਹੂੰ- ਹੂੰ, ਹੂੰ ਨੈਟਵਰਕ ਹੈਗਾ ਹਾਂ -ਹਾਂ ਆ। ਬੈਠ ਤੋਂ ਜਾਓ ਕਿਆ ਹੋ ਗਿਆ।
ਹਾਂ
ਹੈਂ ਬਗੀ-ਬਗੀ ਜਾ ਰਹੀ। ਮੈ ਦੇਤੇ ਸੀ ਪਹਲੇ ਮੈਂ ਢੇੜ ਸੌ ਰੂਪੇ ਪਹਿਲੇ। ਬਹੁ ਵਧੀਆ ਚਲੋ ਫੇਰ ਚਲੋ, ਦੇਤਾ ਵਧੀਆ ਕੀਤਾ ਜੇ। ਮੈਂ ਵੀ ਲੱਭੀ ਜਾਦੀ ਬੈਂ। ਪਹਿਲੇ ਆਈ ਸੀ ਦੋ ਸੌ ਰੁਪਏ ਦੇ ਇੱਕ ਵਾਰ।
ਗਣੇ ਓਹ।
ਹਾਂ, ਉਹ ਚਲੇ ਗਏ ਨਾ, ਉਨਾਂ ਨੇ ਨਾ ਟਾਈਮ ਨਾਲ ਉਹ ਵੀ ਰੋਟੀ -ਪਾਣੀ ਖਾ ਲੈਂਦੇ, ਬਜ਼ਾਰ ਉਹ ਆ ਰਹੀਆਂ ਸੀ। ਕੁੜੀ ਆਈ ਦੀ ਨਾ ਗੁਆਂਢੀਆਂ ਦੀ ਅ। ਨਾਲ ਰਹਿਦੀ ਸੀ ਸਾਡੇ। ਹੋ ਨਾ ਜੀ, ਜੀ ਹਾਂ, ਹਾਂ ਉਹਨਾਂ ਦੀ ਕੁੜੀ ਹਾਂ। ਉਹ ਇਹ ਕਿੱਧਰ ਰਹਿੰਦੀ ਨਾ ਸਾਡੇ ਮਹੱਲੇ ਵਾਲੇ ਪਾਸੇ ਹਾਂ।
ਅੱਛਾ -ਅੱਛਾ।
ਹੂੰ, ਹਾਂ। ਬੜੀ ਗਰਮੀ ਕਿਚਨ ਤੇ ਵਾੜਯਾ ਨਹੀ ਜਾਂਦਾ। ਪੇਕੇ ਉਂਝ ਨੀ ਜਾਂਦੀ। ਮੈਂ ਪੇਕੇ ਓਂਝ ਵੀ ਨਹੀਂ ਜਾਂਦੀ। ਇਹ ਪਿਆ ਵੇਆ ਹੈ। ਸ਼ਰਾਬੀ ਹੈਗਾ, ਇਂਦਾ ਦਿਮਾਗ ਖਰਾਬ ਰਹਿੰਦਾ। ਤੇਰੇ ਚੋ
ਹੋ ਗਈ। ਤੁਹਾਡੇ ਮੁੰਡੇ ਨਾਲ ਗੱਲ ਹੋ ਗਈ।
ਹਾਂ ਹੋ ਗਣੀ। ਹਾਂਜੀ -ਹਾਂਜੀ ਆਇਆ ਸੀ, ਹਾਂ ਆਇਆ ਸੀ, ਆਇਆ ਸੀ। ਫੋਨ ਤੇ ਆਇਆ ਸੀ। ਹਾਂ ਹੋਰ, ਬਸ ਫੋਨ ਸ਼ਾਮੀ ਛੇ ਵਜੇ ਆ ਕੇ ਕੀਤਾ ਮੈਂ, ਪੁਛਾਹ ਰੋਟੀ- ਪਾਣੀ ਖਾਧਾ ਕਹਿੰਦੇ ਹਾਂ, ਫੇਰ ਛੇਹ ਵਜੇ ਆ ਕੇ।
ਕੀ ਬਣਉਂਦਾ ਉੱਧਰ?
ਅਹ ਹਾਂ ਆਪੇ ਬਣਾ ਲੈਂਦੇ ਨੇ, ਰਲ ਮਿਲ ਕੇ ਹੈਗੇ ਨਾ, ਜਨ ਦੋ- ਤਿੰਨ ਮੁੰਡੇ ਹੈਗੇ ਨੇ।
ਅੱਛਾ- ਅੱਛਾ ਮਿਲ ਕੇ ਬਣਾ ਲੈਂਦੇ ਨੇ ਠੀਕ ਹੈ- ਠੀਕ ਹੈ। ਨਹੀਂ ਸਗੋਂ ਸਪੋਰਟ ਅੱਛਾ ਹੋ ਜਾਂਦਾ। ਚਲੋ ਥੋੜਾ ਨਾਲ ਕੋਈ ਦੇ ਦਿੰਦਾ ਨਾ ਸਾਥ।
ਨਹੀਂ- ਨਹੀਂ ਰਲ ਕੇ ਬਣਾ ਲੈਂਦੇ ਨੇ, ਰਲ ਕੇ ਬਣਾ ਲੈਂਦੇ ਨੇ ਹਾਂ। ਇਕ ਸਬਜ਼ੀ ਬਣਾ ਲੈਂਦਾ ਐ, ਇੱਕ ਜਣਾ ਮਤਲਬ ਕੀ ਕਹਿੰਦੇ ਨੇ ਚੋਪਿੰਗ ਕਰਕੇ ਦੇ ਦਿੰਦਾ ਹੈ। ਹੋ ਗਿਆ ਟਾਈਮ ਓਕੇ, ਠੀਕ ਹੈ। ਬਾਏ, ਓਕੇ। ਹੁਣ ਦਸ ਮਿੰਟ ਬਾਅਦ ਤੁਸੀਂ ਕਰ ਲੈਣਾ।